ਹੈਲੋ ਹਾਂਜੀ ਸਤਿ ਸ੍ਰੀ ਅਕਾਲ ਮੈਮ
ਸਤਿ ਸ਼੍ਰੀ ਅਕਾਲ ਮੈਮ ਹੋਰ ਕਿੱਦਾਂ।
ਹਾਂਜੀ ਹਾਂ ਵਧੀਆ ਤੁਸੀਂ ਦੱਸੋ।
ਵਧੀਆ।
ਹੋਰ ਕੀ ਕਰਦੇ ਸੀ।
ਕੁਛ ਨੀ ਮੈਮ ਬਸ ਫ੍ਰੀ ਬੈਠੀ ਹੋਈ ਸੀਗੀ। ਤੁਸੀਂ ਦੱਸੋ।
ਹਾਂਜੀ ਹਾਂ ਮੈਂ ਵੀ ਬਸ ਫ੍ਰੀ ਏ ਬੈਠੀ ਸੀਗੀ ਤੇ ਗਰਮੀ ਬਹੁਤ ਆ ਅੱਜ ਤਾਂ ਕਰਕੇ ਹੋਰ ਹਜੇ ਸਬਜ਼ੀ ਵਗੈਰਾ ਬਣਾਉਣੀ ਹੈ।
ਤੁਸੀਂ ਐਨੀ ਲੇਟ ਬਣਾਂਦੇ ਔ।
ਹਾਂਜੀ ਹਾਂ, ਹਜੇ ਮਤਲਬ ਰਾਜਮਾਂ ਬਣਾਂਣੇ ਸੀ ਅੱਜ। ਹੁਣ ਔ ਸੀਟੀਆਂ ਲਗਾ ਹਾਂਜੀਆਂ। ਕੇ ਸੀਟੀਆਂ ਲਗਾਈਆਂ ਨੇ ਹਏ ਦੋ ਸੀਟੀਆਂ ਆਈਆਂ ਨੇ ਔਨੂੰ।
ਠੀਕ ਹੈ, ਤੇ ਫੇਰ ਰੋਟੀ ਨੀ ਖਾਂਦੇ ਤੁਸੀਂ ਹੁਣ?
ਅ ਹਾਂਜੀ ਖਾਂਣੇ ਆ, ਅ ਮਤਲਬ ਜਿਦਾਂ ਸਾਡੇ ਨਾ ਕਰਿਆਨਾ ਅਹੋ ਸ਼ੋਪ ਆ ਮਤਲਬ ਪਾਪਾ ਉਨਾ ਦੀ, ਫੇਰ ਔ ਰਾਤ ਨੂੰ ਲੇਟ ਆਂਦੇ ਨੇ ਨੌ ਸਾਡੇ ਨੌ। ਤੇ ਹਾਂ ਔਦੇ ਘਰ ਹਾਂਜੀ ਹਾਂ ਤਾਂ ਹੀ। ਫਿਰ ਔ ਲੇਟ ਬਣਾਂਣੇ ਆਂ। ਵੈਸੇ ਤਾਂ ਅਸੀਂ ਮਲਬ ਅਸੀਂ ਤਾ ਸਾਡ ਜਦੇ ਖਾ ਲੈਂਣੇ ਆਂ, ਮਲਬ ਅੱਠ ਕ ਵਜੇ ਖਾ ਲਈ ਦੀ ਆ। ਹਾਂਜੀ ਹਾਂ ਫੇਰ ਔਨਾਂ ਵੀ ਲੇਟ ਬਣਾਂਦੇ ਆਂ, ਜੀਦੋ ਔ ਆਂਦੇ ਨੇ।
ਹਾਂਜੀ ਹਾਂ। ਅ ਬੈਸੇ ਹੁਣ ਨਾ ਕਈਆਂ ਘਰ ਹੁੰਦਾ ਹੈਗਾ ਕਈ ਜੇਣਾ ਸਾਡ ਸਾਡੇ ਛੇ ਵਜਦੇ ਨੂੰ ਵੀ ਰੋਟੀ ਖਾ ਲੈਂਦੇ ਨੇਗੇ। ਕੁੱਛ ਕ ਹੈਗੇ ਨੇ ਐਦਾਂ ਦੇ ਵੀ, ਕਿਉਂਕਿ ਜਿੱਦਾਂ ਸੂਰਜ ਛਿਪ ਪਣਾ ਸ਼ੁਰੂ ਹੁੰਦਾ ਹੈਗਾ ਤਿਉ ਹੁਣ ਐਂ ਲੱਗਦਾ ਹੋਵੇ ਕਿ ਹੁਣ ਸੂਰਜ ਛਿਪੇਗਾ। ਔਨਾਂ ਨਾਲ ਦੀ ਨਾਲ ਰੋਟੀ ਖਾ ਲੈਂਦੇ ਨੇ। ਕੁਛ ਸਾਡੇ ਵਰਗੇ ਵਿਚਾਰਲੇ ਜੇ ਹੁੰਦੇ ਨੇ। ਨਾ ਉੱਧਰਲੇ ਨਾ ਓਧਰਲੇ ਕੁਛ ਹੁੰਦੇ ਨੇ ਦਸ ਵਜੇ ਖਾਂਦੇ ਨੇ ਰਾਤ
ਹਾਂਜੀ, ਦਸ ਗਿਆਰਾਂ ਵਜੇ ਹਾਂਜੀ ਹਾਂ ਔ ਤਾਂ ਬੌਤ ਸੈ਼ਰਾਂ ਦੇ ਹਾਂ, ਸਹੀ ਗੱਲ ਐ, ਸੈ਼ਰਾਂ ਦੇ ਲੋਕ ਲੋਕ ਜੇੜੇ ਨੇ ਔ ਮਲਬ ਲੇਟ ਕਰ ਦੇੰਦੇ ਨੇ ਬੌਤ ਜੈਦਾ।
ਜੀ ਹਾਂ ਸੈ਼ਰਾਂ ਅਲੇ ਤੇ ਲੇਟ ਕਰ ਦੇੰਦੇ ਨੇਗੇ। ਸੈ਼ਰਾਂ ਵਾਲੇ ਮੇਰੀ ਇੱਕ ਫਰੈਂਡ ਹੈਗੀ, ਔ ਵੀ ਬਾਨੀਆਂ ਦੀ ਹੈਗ ਗੀ। ਤੇ ਜੇ ਮੈਂ ਔਨੂੰ ਪੋਛਾਂਗੀ ਨਾ ਵੀ ਕੀ ਕਰ ਸੁਤੀ ਪਈ ਐ ਹੁਣ ਤੇ ਔ ਸੁੱਤੀ ਪਈ ਹੋਏਗੀ। ਤੇ ਸੋਣਗੇ ਰਾਤ ਨੂੰ ਓਹ ਮ ਮਤਲਬ ਕਿ ਗਿਆਰਾਂ ਬਾਰਾਂ ਤ ਵਜੇ ਤੋਂ ਬਾਦ।
ਅ ਅ ਹਾਂਜੀ ਹਾਂ ਐਹੀ ਹੁੰਦਾ ਆ, ਫੇਰ ਮੇ ਮੇਨੂੰ ਨੀ ਬ ਵਧੀਆ ਲੱਗਦਾ ਮੈਨੂੰ ਬਸ ਰਾਤ ਨੂੰ ਜਾਗਣਾ ਨੀ ਵਧੀਆ ਲੱਗਦਾ, ਮੈਨੂੰ ਐ ਹੁੰਦਾ ਵੀ ਮੈਂ ਦਸ ਕ ਵਜੇ ਤੱਕ ਸੋ ਜਾ ਬਸ।
ਤੁਸੀਂ ਦਸ ਵਜੇ ਮੈਨੂੰ ਐਵੇਂ ਹੁੰਦੈ ਕਿ ਮੈਂ ਨੌ ਵਜਦੇ ਨੂੰ ਸ ਜਾਂ ਮਤਲਬ ਕਿ ਦਿਨ ਨੀ ਮੈਂ ਹੋੰਦੀ ਹੈਗੀ ਇਹ ਦਿਨ ਤਾਂ ਮੈਨੂੰ ਇਹੀ ਹੁੰਦਾ ਵੀ ਫਿਰ ਈ ਚਲੋ ਕੰਮ। ਕਰੀ ਚੱਲੋ, ਪਰ ਏਹ ਜਿੱਥੇ ਰਾਤ ਪੈਣੀ ਸ਼ੁਰੂ ਹੋ ਜਾਂਦੀ ਹੈ ਫੇਰ, ਤ ਹੋ ਜਾਂਦਾ ਵੀ ਸਾਰ ਨਾ ਆਪਣੀ ਆਪਣੀ ਜਗ੍ਹਾ ਤੇ ਟਿਕ ਟਿਕ ਕੇ ਬੈਠ ਜਾਨ ਸ਼ਾਂਤੀ ਜੀ ਹੋਜੇ ਤੇ ਮੈਂ ਸੋ ਜਾ,
ਸਹੀ ਗੱਲ ਏ ਮੈਨੂੰ ਇਹ ਹੁੰਦਾ ਵੀ ਹਾਂ ਚ ਕਦੋਂ ਬਸ ਸੋ ਜੀਏ ਮੈਂ ਰਾਤ ਨੂੰ ਨੀ ਬਸ ਜਾਗ ਸਕਦੀ ਹੋਰ ਮੈਂ ਸਭ ਕੁਛ ਕਰ ਸਕਦੀਆਂ ਹੂੰ ਫੇਰ ਗੁੱਸਾ ਜਾ ਆਣ ਲੱਗ ਜਾਂਦਾ। ਮੈਨੂੰ ਤਾ, ਤ
ਹਾਂ ਬੰਦਾ ਚਿੜਚਿੜਾ ਪਨ ਜਾ ਹੋ ਜਾਂਦਾ ਕਿਉਂਕਿ ਇੱਕ ਮਿਨੂੰ ਆਦਤ ਬਣੀ ਹੋਈ ਹੈ। ਜੇ ਮਤਲਬ ਥੋੜ੍ਹੀ ਜਿਹੀ ਵੀ ਅਵਾਜ਼। ਦੀ ਆਵਾਜ਼ ਆਦੀ ਹੋ ਫਿਰ ਵੀ ਮੈਨੂੰ
ਅੱਛਾ-ਅੱਛਾ,
ਮਤਲਬ ਮੈਨੂੰ ਜਦੋਂ ਮੈਂ ਸੋਂਨੀ ਆ ਨਾ ਮੈਨੂੰ ਬਿਲਕੁਲ ਸ਼ਾਂਤ ਚਾਈਦੀ ਹੈ ਫੇਰ ਕਿਤੇ ਜਾ ਕੇ ਮੈਨੂੰ ਨੀਂਦ ਆਦੀ ਏ ਜੇ ਮਤਲਬ ਬਾਹਰ ਕੋਈ ਖੜਕਾ ਵੀ ਹੁੰਦਾ। ਕੋਈ ਕੁੱਤਾ ਜਾਂ ਬਿੱਲੀ ਵਗੈਰਾ ਖੜਕਾ ਕਰ ਦਿੰਦੇ ਆ ਨਾਲ ਦੀ ਨਾਲ ਆ, ਖੁੱਲ ਜਾਂਦ।
ਹੂੰ ਅੱਛਾ-ਅੱਛਾ ਹਾਂਜੀ ਹਾਂ। ਤਾਂ ਸਹੀ ਗੱਲ ਏ ਵੀ ਬਸ ਹੁੰਦਾ ਵੀ ਜਿਵੇਂ ਹੁਣ ਸਾਡੇ ਨਾ ਉਰੇ ਕਈ ਘਰ ਹੈਗੇ ਆ ਜੋ ਖੇਤੀ ਖੇਤੀਬਾੜੀ ਆਲੇ ਨੇ ਮਤਲਬ ਕਿਸਾਨ ਵਗੈਰਾ ਜਿਵੇਂ ਜੋ ਖੇਤੀ ਕਰਦੇ ਉਹ ਮਤਲਬ ਸਾਜਰੇ ਬਣਾ ਲੈਂਦੇ ਆ ਸਾਜਰੇ ਬਣਾ ਕੇ ਖੇਤਾਂ ਚੋਂ ਆ। ਕੇ ਜਿਵੇਂ ਛੇ ਕੁ ਵਜੇ ਮਲਬ ਚੁੱਲ੍ਹੇ ਵਗੈਰਾ ਤੇ ਉਹਨਾਂ ਨੇ ਬਣਾ ਲੈਣੀਆਂ ਸਭ ਦੀਆਂ ਰੋਟੀਆਂ
ਠੀਕ ਹੈ ਜੀ, ਹੈਲੋ, ਹੈਲੋ, ਹਾਂਜੀ, ਹੈਲੋ, ਹੈਲੋ, ਦ